ਹੈਲੋ
ਹਾਂਜੀ ਹਾਂਜੀ।
ਹੈਲੋ ਭਾਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਜੀ ਆ ਰਹੀ ਆਵਾਜ਼ ਮੇਰੀ
ਹਾਂਜੀ ਹਾਂਜੀ ਹੋਰ ਠੀਕ ਠਾਕ
ਹਾਂਜੀ ਹਾਂਜੀ ਉੱਠ ਗਿਆ ਤੁਸੀਂ ਸੁਣਾਓ
ਕੋਲੀ ਵਾਲੀ ਘਰ ਪਰੌਂਠੀ ਹੈ।
ਹਾਂਜੀ ਸਭ ਵਧੀਆ ਸਭ ਓਕੇ
ਓਕੇ ਮੈਂ ਤੁਹਾਡੇ ਭਾਜੀ ਨੂੰ ਫੋਨ ਮੈਂ ਉਨਾ ਗੱਲ ਕਰਨੀ ਸੀ ਭਾਜੀ ਕਿ ਉਹ ਹੈਗੀ ਹੈ ਹੈਗੀ ਨਾ ਜਿਵੇ ਮੈਂ ਗੱਲ ਕਰਾਂ ਸੀ ਜਿਹੜੀ ਸ਼ੋ ਜ਼ਿਆਦਾ ਵਧੀਆ ਹੁੰਦੀ ਆ, ਮੇਰੇ ਹਿਸਾਬ ਨਾਲ ਤੇ ਔਨਲਾਈਨ ਸ਼ੋਪਿੰਗ ਤੇ ਔਫਲਾਈਨ ਸ਼ੋਪਿੰਗ ਜੋ ਕਿਹੜੀ ਸ਼ੋਪਿੰਗ ਵਧੀਆ ਹੁੰਦੀ ਹੈ? ਭਾਜੀ ਮੈਂ ਇਹ ਗੱਲ ਕਰਨੀ ਸੀ, ਤੁਹਾਡੇ ਹਿਸਾਬ ਨਾਲ ਕਿਹੜੀ ਵਧੀਆ ਹੁੰਦੀ ਐ?
ਮੇਰੇ ਹਿਸਾਬ ਨਾਲ ਤੇ ਆਫਲਾਈਨ ਹੀ ਹੈ, ਕਿਉਂਕਿ ਅਸੀਂ ਕੁਛ ਵੀ ਆਪਣੇ
ਦੇਖ ਸਕਦੇ ਹਾਂ ਜੋ ਮਰਜੀ ਅ ਲੈ ਸਕਦੇ ਜੋ ਮਰਜੀ ਲੈ ਸਕਦੇ ਹਾਂ ਡੈਮੇਜ ਨਾ ਹੋਏ ਸਾਈਜ਼ ਵੀ ਚੈੱਕ ਕਰ ਸਕਦੇ ਹਾਂ, ਆਪਾਂ ਕਿੰਨਾ ਸਈਜ਼ ਬਿਲਕੁਲ ਸਹੀ ਹੈ ਕਿ ਨਹੀਂ। ਹਨਾ ਜੀ? ਅੱਜ ਕੱਲ੍ਹ ਤੇ ਬਹੁਤ- ਸਾਈਜ਼ ਵੀ ਛੋਟਾ ਆ ਜਾਂਦਾ, ਨਾਲ ਡੈਮੇਜ ਵੀ ਆ ਜਾਂਦਾ ਹੈਨਾ ਜੀ? ਡੈਮੇ ਡੈਮੇਜ ਵਗੈਰਾ ਵੀ ਆ ਜਾਂਦਾ ਹਨਾ ਜੀ? ਹੋਰ ਵੀ ਬਹੁਤ ਚੀਜ਼ਾਂ ਹੈ ਡੈਮੇਜ ਆ ਜਾਏਗਾ, ਹੋਰ ਤੁਹਾਨੂੰ ਸਈਜ ਨਹੀਂ ਛੋਟਾ ਆ ਜਾਏਗਾ ਨਾ
ਹ ਹਾਂਜੀ, ਅੱਛਾ ਬਿਲਕੁਲ ਫੇਰ ਉਹ ਵਾਪਸ ਵੀ ਨਹੀਂ ਜਾਂਦਾ, ਸਭ ਤੋਂ ਵੱਡੀ ਗੱਲ ਹੈਏ ਉਹ ਨੱਖਰੇ ਕਰਦੇ ਬਾਅਦ ਜੀ ਪਾ ਨਲ ਕਰਾਂਗੇ ਵਾਪਸ ਵਗੈਰਾ ਹਾਂਜੀ।
ਬਸ ਇਹੀ ਰੋਲ ਬੜਾ ਜਿਆਦਾ ਤੁਸੀਂ ਦੇਖਿਆ ਹੋਨਾ? ਬ ਹ ਤੁਸੀਂ ਦੇਖ ਲ ਤੁਸੀਂ ਔਨਲਾਈਨ ਸ਼ੋਪਿੰਗ ਕਰੋਗੇ ਔਨਲਾਈਨ ਸ਼ੋਪਿੰਗ ਕੁਛ ਔਲਾਈਨ ਸ਼ੋਪਿੰਗ ਕੁਝ ਫਾਇਦਾ ਹੈਗਾ ਵੀ ਤੁਸੀਂ ਦੇਖਣਾ, ਆਨਲਾਈਨ ਸ਼ੋਪਿੰਗ ਤੁਸੀਂ ਕੀ ਕਰ ਸਕਦੇ ਹੋ ਕਿ ਸਸਤਾ ਸਮਾਨ ਮਿਲ ਜਾਂਦਾ ਹੈ, ਥੋੜਾ ਜਾ ਔਫ ਮਿਲ ਜਾਂਦਾ, ਹਨਾ ਜੀ? ਓਫ ਮਿਲਗਾ ਓਫ ਮਿਲੇਗਾ ਓਫ ਦਾ ਫਾਇਦਾ ਹੋਏਗਾ ਨ ਜੀ? ਜਾਂ ਕਈ ਕਈ ਉਹ ਲੱਗਿਆ ਹੁੰਦਾ, ਕੀ ਨਾਮ ਐ? ਸੇਲ ਲੱਗੀ ਹਾਂ, ਸੇਲ ਵਗੈਰਾ ਲੱਗੀ ਹੁੰਦੀ ਇਕ ਨਾਲ ਇਕ ਫਰੀ ਦਾ ਜੀ ਤਾਂ ਅੱਜ ਸਾਨੂੰ ਫ਼ਾਇਦਾ ਹੁੰਦਾ ਹੈ, ਜਾਂ ਫਿਰ ਸਾਨੂੰ ਵੀ ਮਿਲ ਜਾਂਦਾ ਅੱਜ ਕੱਲ੍ਹ! ਅੱਜ ਕੱਲ੍ਹ ਫਰੋਡ ਵੀ ਬੜੇ ਹੋ ਰ ਨੇ ਤੁਸੀਂ ਦੇਖ ਹੋ ਨੜੀਨਵੇ ਫੇਸਬੁੱਕ ਤੇ ਆਉਂਦੇ ਨੇ ਨੜਿਨਵੇ ਰੁਪਏ ਦੇ ਬੂਟ ਮਿਲਦੇ ਪਏ ਅੱਜ- ਕੱਲ੍ਹ!
ਹਾਂਜੀ- ਹਾਂਜੀ! ਬਿਲਕੁਲ ਇੱਕ ਰੁਪਏ ਦੀ, ਇੱਕ ਰੁਪਏ ਦੀ ਚੀਜ਼ਾਂ ਮਿਲਦੀਆਂ ਹੈ, ਇੱਕ ਰੁਪਏ ਦੀ,
ਐ ਤੇ ਸਾਨੂੰ ਲੁੱਟਿਆ ਜਾਂਦਾ।
ਹਾਂਜੀ, ਉਹ ਕੀ ਕਰਦੇ ਨੇ ਮਤਲਬ ਵੀ ਸਾਡੇ ਕੋਲ ਔਨਲਾਈਨ ਪੇਮੈਂਟ ਪਹਿਲੇ ਕਰਾ ਲੈਂਦੇ ਨੇ, ਔਰ ਬਾਅਦ ਚ ਅਕਾਊ ਭੇਜਦੇ ਆ।
ਹਾਂਜੀ, ਸਹੀ ਆਵਾਜ਼ ਭ ਬਹੁਤ ਗਲਤ ਗਲ ਏ। ਔਨਲਾਈਨ ਸ਼ੋਪਿੰਗ ਕਰੀ ਜਾ ਵੀਆ ਬਲਿੰਕਿਟ ਵੇਖਲੋ ਬਲਿੰਕਿਟ ਵਗੈਰਾ
ਹਾਂਜੀ! ਉਹ ਉਹ ਸਭ ਤੋਂ ਬੈਸਟ ਏ, ਉਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ, ਉਹਦੇ ਹੰਡਰਡ ਆਊਟ ਟੁ ਹੰਡਰਡ ਰੇਟਿੰਗ ਹੈਗੀ ਐ।
ਹਾਂਜੀ, ਉ ਹੋਰ ਜ ਸਾਡੇ! ਘਰ ਦੇ ਕੋਲ ਕੋਈ ਦੁਕਾਨ ਨੀ ਹੈਗੀ, ਸਾਡੇ ਕੋਈ ਵੀਹੀਕਲ ਨੀ ਹੈਗਾ ਨਾ ਤੇ ਆਪਾਂ ਫੇਰ ਉਹਨੂੰ ਵੇਖ ਕੇ ਜਲਦੀ- ਜਲਦੀ ਕੋਈ- ਕੋਈ ਮਹਮਾਣ ਆ ਕੋਈ ਮਹਿਮਾਨ-ਵਹਿਮਾਨ ਆ ਗਿਆ ਹਨਾ ਜੀ?
ਹਾਂਜੀ!
ਤਦੀ -ਤਦੀ ਸਾਨੂੰ ਫਾਇਦਾ ਹੀ ਫਾਇਦਾ ਹੈ। ਜੀ! ਹੋਰ ਵੀ ਕੁਛ ਚੀਜ਼ਾਂ ਹੈਗੀਆਂ, ਇਹਦੇ ਚ ਤੁਸੀਂ ਹੁਣ ਤੁਸੀਂ ਇਹ ਵੇਖ ਲੋ ਕੀ ਨਾਮ ਹੈ? ਹੋਰ ਵੀ ਬਹੁਤ ਫਾਇਦਾ ਹੈਗਾ, ਇਹਨਾਂ ਦੇ ਕੀ ਨਾ ਐ? ਹੁਣ ਤੁਸੀਂ ਕੋਈ ਔਨਲਾਈਨ ਸ਼ੋਪਿੰਗ ਕੀਤੀ ਹੈ ਕੋਈ ਤੁਸੀਂ ਔਨਲਾਈਨ ਸ਼ੋਪਿੰਗ ਕੀਤੀ, ਤੈਨੂੰ ਐਮਰਜੈਂਸੀ ਚਾਹੀਦੀ ਹੈ, ਵੈੇਸੇ ਇਸ ਦਿਨ ਆਹੀ ਹੈ, ਆਪਾਂ ਆਈਏ ਆਪਾਂ ਪਾ ਕੇ ਵੇਖ ਕੇ ਛੋਟੀ ਆ ਗਈ ਹੈ, ਫਿਰ ਤਾਨੂ ਫਿਰ ਵਾਪਸ ਭੇਜੋਗੇ, ਰੀਕੰਪਲੇਂਟ ਪਾਉਓ, ਫਿਰ ਦੋ ਦਿਨ ਬਾਅਦ ਆਏਗਾ ਸਾਨੂੰ
ਸਹੀ ਗੱਲ ਹੈ, ਸਾਨੂੰ ਟੈਮ ਤੇ ਮਿਲ ਹੀ ਨੀ ਰਹੀ ਤਾਂ ਕੀ ਫਾਇਦਾ ਉਸ ਸ਼ੋਪਿੰਗ ਦਾ
ਕਦੀ ਜਿਨ-ਜਿਨ
ਪਾਂ ਕੱਲ ਵੇਆ ਤੇ ਜਾਣਾ, ਹੁਣ ਚੀਜ਼ ਆਏਗੀ ਪਰਸੋਂ ਯਾ ਤਰਸੋਂ, ਉਦਾ ਕੀ ਕਰ ਸ ਦੱਸਣਾ, ਔਫਲਾਈਨ ਤਾਂਈ ੲੈ ੲੈਸ ਜਗ੍ਹਾ ਤੇ ਬੈਸ਼ਟ ਏ! ਓਨਲਾਈਨ ੲੈਵੀ ਹੈ, ਓ ਵੀ ਠੀਕ ਅਪਣੀ ਜਗ੍ਹਾ ਤੇ, ਜੈਵੇਂ ਹੁਣ ਤੁਸੀਂ ਫੋਨ-ਫੂਨ ਮੰਗਾਣਾ ਨਵ ਵਾ, ਓ ਓਧਰੋਂ ਸਈ ੲੈ, ਓ ਸਈ ਆਦੇ ਨੇ ਫੋਨ ਕਿਉਂਕਿ ਆਪਾਂ ਯੂਸ ਕੀਤਾ। ਹਾਂਜੀ, ਬਿਗ ਬਿਲੀਅਨ ਡੇਜ਼ ਵਗੈਰਾ, ਹਾਂਜੀ -ਹਾਂਜੀ।
ਓਦਾ ਜਾਦਾ ਫੈਦਾ।
ਹਾਂਜੀ-ਆਂਜੀ, ਕਿਉਂਕਿ ਓ ਸਿੱਧਾ ਪੰਜ-ਪੰਜ ਜਾਰ ਔਫ ਮਿਲਦਾ ੲੈ, ਸਮਾਨ ਤਵਾਨੂੰ ਓ ਸਈ ਹੈਗੀ ਏ, ਓ ਚੀਜ਼, ਓ ਚੀਜ਼ ਸਹੀ ੲੈ। ਬਾਕੀ ਫਰੋਡ ਕਰਨ ਵਾਲੇ ਉਦੇ 'ਚ ਵੀ ਕੱਰ ਜਾਂਦੇ ਨੇ, ਪਰ ਓ ਚੀਜ਼ ਵੈਸੇ ਅੰਡਰਡ ਆਊਟ ਓਫ ਨਾਈਟੀ ਪਰਸੈਂਟ ਸਈ ਏ।
ਹਾਂਜੀ, ਸਈ ਗੱਲ ੲੈ, ਸਈ ਏ। ਮੇਰੇ ਸਾਬ ਨਾਲ ਵਧੀਆ ਚੀਜ਼ ਹੈਗੀ, ਮੇਰੇ ਸਾਬ ਨਾਲ
ਹਾਂਜੀ-ਹਾਂਜੀ।
ਤਵਾਡਵੇ ਸਾਬ ਨਾਲ ਤਾਨੂੰ-ਸਾਨੂੰ ਔਫਲਾਈਨ ਸ਼ੋਪਿੰਗ ਜ਼ਾਦਾ ਕਰਨੀ ਚਾਦੀ ਏ।
ਔਫਲਾਈਨ ਸਈ ਏ, ਬਾਕੀ ੲੈ, ਆਪਣੀ ਜਾਆਦਾ ਮੈਗੀ ਚੀਜ਼ਾਂ ਔਨਲਾਈਨ ਤੋਂ ਨਾ ਮਗਾਓ। ਓ, ਔਫਲਾਈਨ ਈ ਪਰਚੇਜ ਕਰੋ।
ਜਿਵੇਂ ਤਾਨੂੰ ਬ੍ਰੈਂਡ ਦੀ ਚੀਜ਼ਾਂ ਨੀ ਮਿਲਦੀ ਨਾ ਅੱਜ-ਕੱਲ, ਇੱਥੋਂ ਬ੍ਰੈਂਡ ਦੇ ਬ੍ਰੈਂਡ ਦੀ ਚੀਜ਼ ਫੇਰ ਓ ਮਗਵਾਣੀ ਪੈ ਜਾਂਦੀਆਂ।
ਹਾਂਜੀ-ਹਾਂਜੀ।
ਥੋ ਬ੍ਰੈਂਡ ਦੀ ਚੀਜ਼ਾਂ ਨੀ ਮਿਲਦੀ ਕਦੀ-ਕਦਾਰ ਤੇ ਸਾਨੂੰ ਉੱਥੋਂ ਸਾਈਡ ਤੇ ਜਾਕੇ ਸਾਈਟ ਤੋਂ! ਜੇੜੀ ਸਾਈਡ ਹੈਗੀ ੲੈ ਨਾ, ਮੇਨ ਉਥੋਂ ਮਗਵਾਓ! ਉੱਥੋਂ ਸਾਨੂੰ ਕੋਈ-ਕੋਈ ਫਰੋਡ ਵੀ ਨੀ ਕੱਰ ਸਕਦਾ, ਹਨਾ ਜੀ! ਉਸਤੋਂ ਜਾਦਾ ਫ
ਪਰ ਓਰੀਜਨਲ ਚੀਜ਼ਾਂ ਜ਼ਾਦਾ ਫੋਕਸ ਕਰੋ। ਓਰੀਜਨਲ ਚੀਜ਼ਾਂ ੲੈ, ਨੀ ਫਰੋਡ ਮਤਲਬ ਕਿ। ਹੁਣ ਨਗਲੀ ਰਾਟੇਬੋ ਚੱਲ ਗਿਆ ਅੱਜ। ਪੈਲਵ ਰਿਪੇਲ ਦਿੰਦੇ ਨੇ, ਉੱਪਰ ਮਾਰਕਾ ਲਾ ਦਿੰਦੇ ਰੈ ਏ ਵੋਟ ਨੀਚੇ ਪੂਮਾ ਦਾ ਬੂਟ ਹੁੰਦਾ, ਓਦਾ ਕੀ ਕੱਰ ਸਕਣੇ ਆ ਦੱਸੋ। ਹੁਣ ਤੁਸੀਂ ਤੇ ਆਪਣਾ ਰੈ ਟੇਪ ਕੱਰਕੇ ਮੰਗਾਆ ਨਾ, ਹੋਏਗਾ ਤਿੰਨ-ਚਾਰ ਜ਼ਾਰ ਦਾ ਓ ਪੂਮਾ ਦਾ ਤੇ। ਬਾਰਾਂ ਸੌ ਦੋ ਜ਼ਾਰ ਤੱਕ ਦਾ ਵੀ ਆ ਜੇਗਾ। ਹੋਜ਼ਾਰ-ਬਾਰਾਂ ਸੌਏ ਸਾਨੂੰ ਚੂਨਾ ਲਾ ਦਿੰਦੇ।
ਹਾਂਜੀ ਸਈ, ਗੱਲ ਆ, ਮੇਰੇ ਕੋਲ ਨਾ ਸਾਡੀ ਜਿਵੇਂ ਮਿ ਤੁਸੀਂ ਵੀ ਵਧੀਆ-ਵਧੀਆ ਕਵਾਲਟੀ ਵੇਖ ਕੇ ਲੇਆਓ, ਹਨਾ ਜੀ ਹਣ ਤੁਸੀ?
ਹਾਂਜੀ, ਹੁਣ ਤੁਸੀਂ ਓਨਲਾਈਨ ਆਊਟਲੈਟ ਚੱਲ ਜਾਓ, ਜੋ ੲੈ-ੲੈ ਰੈਟ ਟੇ ਵਗੈਰਾ ਦੇ ਅ ਓ ਸਈ ਰੈੰਦੇ ਨੇ ਔਫਲਾਈਨ ਸ਼ੋਪਿੰਗ ਲਈ।
ਹਾਂਜੀ ਸਈ ਗੱਲ ੲੈ। ਤੇਨੂੰ ਔਫਲਾਈਨ ਸ਼, ਔਫਲਾਈਨ ਸ਼ੋਪਿੰਗ ਕਰਨ ਦਾ ਜ਼ਾਦਾ-ਜ਼ਾਦਾ ਫਾਦਾ ਕਿਉਂਕਿ ਤਾਨੂੰ-ਤਾਨੂੰ ਜ਼ਾਦਾ ਪਤਾ ਵੀ ਲੋਕੇਸ਼ਨ ਪਤਾ ਲੱਗਦਾ ਕਿ ਤੈਨੂੰ ਇੱਥੋਂ ਸਮਾਨ ਮਿਲੇਆ, ਤੁਸੀਂ ਵਾਪਸ ਵੀ ਕਰਨਾ।
ਸਭ ਤੋਂ ਵੱਡੀ ਗੱਲ, ਜਾਣਕਾਰੀ ਪਤਾ ਵ ਮਈ ਲੱਗਦੀ ਹੈ, ਜਾਣਕਾਰੀ ਵ ਪ ਤਾਂ ੳ ਹੁੰਦੀ ਐ, ਮਤਲਬ ਕਿ ਹਾਂਜੀ। ਬੰਦਾ ਕਿਸ ਹਿਸਾਬ ਦਾ ਏ। ਕਿਸ ਸਟੋਨ ਏ ਗੱਲ ਕਰ ਰੇਐ। ਏਨੂੰ ਕੈਹੋ ਜੇ ਪੈਸੇ ਦੇਣੇ ਚਾਈਦੇ ਨ, ਹਾਂਜੀ।
ਨਾਲ-ਨਾਲ ਰੇਟ ਵੀ ਬਨ ਬਾਰਗੇਨਿੰਗ ਵੀ ਕਰ ਸਕਦੇ ਆਂ ਅਪਾ।
ਗੱਲ ਦੱਸਣਾ ਕੋਲੇਜ ਤੋਂ ਆਪਾਂ ਆ ਰਹੇ, ਕੀ ਕੈੰਦੇ ਏਧਰੋਂ ਸਮੋਸੇ ਖਾਣ ਨੂੰ ਜੀ ਕੱਰ ਗੇਆ। ਚਾਰ ਸਮੋਸੇ ਲਿੱਤੇ, ਬੰਦੇ ਨੇ ਸਾਡੀ ਕਾਰ ਵੇਖ ਲੀ, ਓ ਬੰਦੇ ਨੇ ਪੰਦਰਾਂ ਰੁਪਏ ਸਮੋਸਾ ਸਾਨੂੰ ਵੇਲਤਾ, ਅਗਲੀ ਵਾਰ ਫੇਰ ਦੁਬਾਰ ਆਏ ਉਸ। ਫਿ ਰੋੜ ਤੋਂ ਉਸੀ ਬੰਦੇ ਕੋਲ ਲਿੱਤੇ, ਦਾਰ ਰਪਏ ਦਾ ਸਮੋਸਾ। ਮਤਲਬ ਕਿ ਤੁਸੀਂ ਇਹ ਵੀ ਵੇਖ ਲੋ ਤੁਹਾਡੀ ਕਾਰ ਤੋਂ ਵੀ ਤੁਹਾਡੀ ਅਮਾਊਂਟ। ਉਹ ਇਨਕਰੀਜ਼ ਕਰ ਸਕਦੀ ਹੈ। ਪਰਚੇਜਿੰਗ ਪ੍ਰਾਈਜ਼।
ਹਾਂ, ਸਹੀ ਗੱਲ ਹੈ ਅੱਜ ਕੱਲ ਲੁੱਟ ਬੜੀ ਹੋ ਅੱਜ ਕੱਲ ਜਿ। ਬੰਦਾ ਵ ਵੇਖ ਕੇ ਜਦਾ ਖੁਸ਼ ਹੋ ਜਾਂਦੇ ਨੇ ਅੱਜ ਕੱਲ੍ਹ।
ਅੱਜ ਕੱਲ ਜਿਹੜੇ ਉਹ ਉਹ ਹੈਗੇ ਨਾ ਇਹ ਦੁਕਾਨਦਾਰ ਉਹ ਨਾ ਬੰਦੇ ਦੀ ਸ਼ਕਲ ਵੇਖ। ਕੇ ਪੈਸੇ ਲੈਂਦੇ ਨੇ ਉਹ ਬੰਦਾ ਕੀ ਹਿਸਾਬ ਦਾ ਹੈਗਾ। ਕਿਸ ਇਹ ਗ਼ਲਤ ਗੱਲ ਇਮਾਨਦਾਰੀ ਸਭ ਤੋਂ ਵੱਡੀ ਚੀਜ਼ ਹੈਗੀ ਇਮਾਨਦਾਰੀ।
ਆਪਣੇ ਆਪ ਇਹ ਆਪਣੇ ਆਪ ਨਿਕਲ ਜਾਣੇ ਨੇ।
ਹਾਂਜੀ -ਹਾਂਜੀ ਹੁਣ ਹੁਣ ਤੁਸੀਂ ਇਮਾਨਦਾਰੀ ਰਖੀ ਸੀ ਤੋ ਗ਼ਲਤੀ ਨਾਲ ਤੁਹਾਡੇ ਕੋਲੋ। ਪੰਜ ਸੌ ਰੁਪਇਆ ਆਗੇ ਵਾਪਸ ਕਰਦੋ ਨੀ ਕਰੋਗੇ ਤੇ ਕੱਲ ਪਰਸੋਂ ਨੂੰ ਤੁਹਾਡੇ ਗਿਰ ਜਾਣਗੇ ਹਾਂਜੀ। ਜੀ ਹਾਂਜੀ।
ਬੜੀ ਵਾਰੀ ਹੋਇਆ ਭਾਜੀ ਆ ਮੈਂ ਘਰੋਂ ਪੈਸੇ ਲੈ ਲੈਣੇ। ਝੂਠ ਬੋਲ ਕੇ ਮੇਰੇ ਕੋਲ ਪੈਸੇ ਹੀ ਨਹੀਂ ਹੈਗੇ।
ਬ ਗ਼ਲਤ ਗੱਲ ਹੈ ਨਾ ਉਹ, ਗ਼ਲਤ ਗੱਲ ਹੈ ਨਾ ਉਹ।
ਹੈਨਾ ਜੀ, ਹੁਣ ਬਹੁਤ ਬਹੁਤ ਵਧੀਆ ਚੀਜ਼ਾਂ ਹੈ ਵੈਸੇ ਔਨਲਾਈਨ। ਕਵਮੀਨ
ਇੱਕ ਜਗ੍ਹਾ ਤੇ ਸਹੀ ਵੀ ਹੈ। ਉਹਨੂੰ ਥੋੜ੍ਹੇ ਬਹੁਤ ਸਹੀ ਵੀ ਕਹਿ ਸਕਦੇ ਹ ਹਾਂ ਬਾਈ ਠੀਕ ਵੀ ਹੈ। ਪਰ ਗ਼ਲਤ ਵੀ ਹੈ ਪਰ ਅ ਬਲਿੰਕਟ ਹੈ ਨਾ ਜੋ ਉਹਦੇ ਹਿਸਾਬ ਨਾਲ ਉਹ ਸਭ ਤੋਂ। ਹੰਡਰੇੇਡ ਆਊਟ ਫ ਹੰਡਰੇਡ।
ਸਹੀ ਗੱਲ ਹੈਜੀ।
ਹਾਂਜੀ।
ਵੈਸੇ ਔਨਲਾਈਨ ਸ਼ੋਪਿੰਗ ਕਈ ਜਗ੍ਹਾ ਸਹੀ ਹੈਗੀ ਹੈਜਿਵੇਂ ਤੁਸੀਂ। ਜਿਵੇਂ ਤੁਸੀਂ ਅੱਜ ਕੱਲ ਕੁਛ ਜਲਦੀ ਐਮਰਜੈਂਸੀ ਹੈਗੀ ਬਲੈਂਕਟ ਵਗੈਰਾ ਹੈਗੀ ਹੈ। ਕੋਈ ਮਹਿਮਾਨ ਮੁਮਾਨ ਆਏ ਉਸ ਕਰਕੇ ਵਧੀਆ ਹੈਗੀ ਮੇਰੇ ਹਿਸਾਬ ਨਾਲ ਹੈ ਜੀ।
ਪਰ ਉਹ ਵੀ ਇੱਕ। ਇੱਕ ਜਗ੍ਹਾ ਤੇ ਸਹੀ ਨਹੀਂ ਹੈ। ਉਹ ਡਿਲੀਵਲੀ ਡਿਲੀਵਰੀ ਚਾਰਜ ਸੀ ਚਾਲੀ ਰੁਪਏ ਲੈ ਲੈਂਦਾ ਔਰ। ਪੰਜਾਹ ਦਾ ਸਮਾਨ ਨੱਬੇ ਤੇ ਆ ਹੀ ਹੋ ਗਏ।
ਹਾਂਜੀ ਸਹੀ ਗੱਲ ਹੈ ਭਾਜੀ।
ਇਹ ਇਹ ਚੀਜ਼ ਨਾ ਐਮਰਜੈਂਸੀ ਵਿਚ ਲੋੜ ਪੈਂਦੀ ਹੈ ਐਮਰਜੈਂਸੀ ਜਦ ਬਹੁਤ। ਚੌਦਾਂ ਐਮਰਜੈਂਸੀ ਹੈ ਪੈਸੇ ਨਹੀਂ ਦੇਖ ਕੇ ਜਾਏਂਗੇ ਉਸ ਟਾਈਮ। ਤੇ ਉਸ ਟਾਈਮ ਤੇ ਫੇਰ ਮੰਗਵਾ ਹੀ ਲੋ ਬਸ
ਹਾਂਜੀ -ਹਾਂਜੀ ਸਹੀ ਗੱਲ। ਪਰ ਔਨਲਾਈਨ ਸ਼ਾਪਿੰਗ ਗਈ ਮੇਰੇ ਹਿਸਾਬ ਨਾਲ ਤੇ। ਕਈ ਕਈ ਜਗ੍ਹਾ ਵਧੀਆ ਕਈ ਜਗ਼੍ਹਾ ਮਤਲਬ ਸਹੀ ਨੀ ਲਗਦੀ।
ਹੁਣ ਤੁਸੀਂ ਸਾਰੀ ਗੱਲ ਛੱਡੋ ਹੁਣ ਅੱਜ ਕੱਲ ਓਨਲਾਈਨ ਕਿੰਨਾ ਖਾਣ ਪੀਣ ਚੱਲ ਗਿਆ ਬੰਦੇ ਜਮੈਟੋ। ਔਡਰ ਕਰਦੇ ਨੇ ਉਹ ਤੁਹਾਡਾ ਸਵੀਗੀ ਐਪ ਆ ਗਿਆ ਜਮੈਟੋ। ਹੰਗਰੀਜ ਵਗੈਰਾ ਇਧਰੋਂ ਔਡਰ ਕਰਦੇ ਘਾਰ ਹੀ ਰੋਟੀ ਆ ਰਹੀ ਹੈ ਦੱਸੋ। ਹੁਣ ਉਹ ਟੈਮ ਰਿਹਾ ਹੀ ਨਹੀਂ ਘਰ ਮੰਮੀ ਜਿਵੇਂ ਰੋਟੀ ਵਗੈਰਾ ਬਣਾਉਂਦੇ ਸੀ। ਚਾਰ ਪੰਜ ਰੋਟੀਆਂ ਬਣਾਤੀਆਂ।
ਸਾਰੇ ਬੰਦੇ ਬਾਹਰੋਂ ਹੀ ਖਾ ਕਹਿੰਦੇ
ਹਾਂਜੀ ਫਿਰ ਕਹਿੰਦੇ ਤਬੀਅਤ ਖ਼ਰਾਬ ਹੋ ਗਈ ਏ ਐ ਡੋਕਟਰ ਕੋਲ ਜਾਂਦੇ ਡੋਕਟਰ ਜਵਾਬ। ਦੇ ਦਿੰਦੈ ਬਈ ਇਹਨਾਂ ਦਾ ਸਿਸਟਮ ਹੀ ਖ਼ਰਾਬ ਵੇ ਉਹ ਵੀ ਕੀ ਕਰੇ ਡਾਕਟਰ ਦਸ।
ਹਾਂਜੀ ਸਹੀ ਗੱਲ ਹੈ।
ਹਾਂਜੀ
ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਵੈਸੇ ਅਜ ਕੱਲ ਵਿਚ, ਮਾਹੋਲ ਬਹੁਤ ਖ਼ਰਾਬ ਹੈ ਅੱਜ ਕਲ ਹਰ ਇੱਕ ਬੱਚਾ, ਹਰ ਇੱਕ ਬੱਚਾ ਵੇਖ ਲਓ ਅੱਜ ਕੱਲ ਔਨਲਾਈਨ ਸ਼ੋਪਿੰਗ ਤੇ ਵੈਸੇ ਹਿਸਾਬ ਨਾਲ ਕਈ ਜਗ੍ਹਾ ਠੀਕ ਹੈ, ਕਈ ਜਗ੍ਹਾ ਨਹੀਂ ਠੀਕ ਹੈਗੀ, ਮੇਰੇ ਹਿਸਾਬ ਹੁਣ ਤੁਸੀਂ ਅੱਜ ਕੱਲ੍ਹ ਵੇਖ ਲੋ ਔਫਲ-ਔਫਲਾਈਨ, ਸ਼ੋਪਿੰਗ ਜਿਆਦਾ ਵਧੀਆ ਹੈ ਕਿਉਂਕ ਤੁਸੀਂ ਬਾਰਗੇਨਿੰਗ ਵੀ ਕਰ ਸਕਦੇ ਹੋ, ਥੌੜ੍ਹੀ ਬਹੁ ਚੀਜ਼ ਕਰ ਸਕਦੇ ਕਿਓ ਜੀ ਹੋਰ, ਜਿ ਹੁਣ ਤੁਸੀਂ ਦੇਖਿਆ ਹੋਇਆ ਅੱਜ ਕੱਲ੍ਹ, ਅੱਜ ਕੱਲ ਥੋੜੀ ਜਿ, ਦੇਰ ਤੱਕ ਆਂਦਾ ਓਡਰ ਵਗੈਰਾ ਪੰਜ ਛੇ ਦਿਨ ਤੱਕ, ਬਲਿੰਕੀਟ ਵਗੈਰਾ 'ਚ ਜਲਦੀ ਆ ਜਾਂਦਾ, ਹਨਾ ਜੀ ਹਨਾ ਜੀ, ਹੋਰ ਵੀ ਉਹ ਹੋਰ ਔਨਲਾਈਨ ਸ਼ੋਪਿੰਗ ਕੋਈ ਹੈਗੇ ਨੇ, ਕਈ- ਕਈ ਫਾਇਦੇ ਹੈਗੇ ਨੇ, ਜਿਵੇਂ ਤੁਸੀਂ ਬ੍ਰੈਂਡ ਦੀ ਚੀਜ਼ ਮੰਗਵਾਉਣੀ ਏ ਜਾਂ ਕੋਈ ਤੈਨੂੰ ਇੱਥੋਂ ਕੋਈ ਚੀਜ਼ ਨਾ ਮਿਲਦੀ ਹੋਏ, ਬਜਾਰੋਂ ਉੱਧਰੋਂ ਤਦ-ਤਦ ਸਾਨੂੰ ਫਾਇਦਾ ਹੈ ਹਨਾ ਜੀ, ਜਿਵੇਂ ਸਾਨੂੰ ਇਹ ਚੀਜ਼, ਇੱਥ ਕਿਧ-ਕਿੱਧਰੋਂ ਵੀ ਨੀ ਮਿਲ ਰਹੀ ਔਨਲਾਈਨ ਮਿਲ ਰ, ਔ-ਔਨਲਾਈਨ ਨਾ ਗੱਲ ਸ ਹੈਗਾ ਬੀ, ਚਾਲ ਤੁੈਨੂੰ ਵਨ ਗੈਟ ਵਨ ਫਰੀ ਦਾ ਔਫਰ ਮਿਲ ਜਾਂਦਾ ਜੀ, ਹੈਨਾ ਜੀ, ਸਮਾਨ ਸ-ਸਸਤੇ ਹੁੰਦਾ, ਓਫਲਾਈਨ
ਹਾਂਜੀ, ਉਹਦੇ ਨਾਲ ਥੋੜ ਛੋਟਾ- ਮੋਟਾ ਸਮਾਨ ਮਿਲ ਜਾਂਦਾ ਹੈ, ਉਹ ਸ਼ਹੀ ਰਹਿ ਜਾਂਦੈ।
ਹਾਂ, ਨਾਲ
ਐਸੀ ਗੱਲ ਨੀ ਸੇ ਔਫਲਾਈਨ ਵੀ ਮਿਲ ਜਾਂਦਾ, ਪਰ ਔਫਲਾਈਨ ਵਾਲੇ ਪਤਾ ਕੀ ਕਰਦੇ ਨੇ, ਸਮਾਨ ਤੇ ਆਉਂਦਾ ਪਰ ਉਹ ਆਪਣੇ ਕੋਲ ਰੱਖ ਲੈਂਦੇ ਨੇ, ਉਹ ਸਾਨੂੰ ਅੱਗੇ ਸ਼ੇਅਰ ਨਹੀਂ ਕਰਦੇ, ਹੁਣ ਤੁਸੀਂ ਬ ਹੁ ਹਾਂਜੀ, ਕੋਲਗੇਟ ਵਗੈਰਾ ਲਿੱਤਾ, ਉਹਦੇ ਨਾਲ ਕੋਈ ਸਾਬੁਣ ਦੀ ਟਿੱਕੀ ਮਿਲ ਜਏਗੀ। ਉਹ, ਦੁਕਾਨਦਾਰ ਹੀ ਰੱਖ ਲੈਣਗੇ। ਪਰ ਤੁਹਾਨੂੰ ਔਨਲਾਈਨ ਤੇ ਮਿਲੇਗੀ ਤੁਹਾਨੂੰ, ਜੋ ਚੀਜ਼ ਹੈਗੀ ਹੈ, ਉਹੀ ਚੀਜ਼ ਮਿਲੇਗੀ।
ਹਾਂਜੀ ਸਹੀ ਗੱਲ ਹੈ ਤਾਡੀ, ਸਹੀ ਗੱਲ ਹੈ ਬਿਲਕੁਲ- ਬਿਲਕੁਲ, ਐਵੇਂ ਕਰਦੇ ਨੇ ਦੁਕਾਨ ਦਾ ਜ਼ਿਆਦਾ ਤਰ ਹਾਂਜੀ, ਹੋਰ ਵੈਸੇ ਉਹ ਔਫਲਾਈਨ ਸ਼ੋਪਿੰਗ ਕਰੋ, ਬੈਸਟ ਹੈਗੀ ਮੇਰੇ ਤੁਸੀਂ ਉਨ੍ਹਾਂ ਬਾਰਗੇਨਿੰਗ ਸਾਬ ਨਾਲ, ਸਾਇਜ਼ ਵਿ ਵੇਖ ਸਕ ਕਿ ਕੱਪੜਾ ਸਹੀ ਹੈ ਕਿ ਨਹੀਂ ਹੈਗਾ 'ਚ, ਉਰ ਜੇ ਬੂਟ ਲੈਣੇ ਹੋਏ, ਤੁਸੀਂ ਬੂਟ ਤਾਂ ਸਾਈਜ਼ ਵਿ ਵੇਖ ਸਕਦੇ ਸਹੀ ਹੈਗਾ ਨਹੀਂ ਹੈਗਾ ਹਨਾ ਜੀ, ਸਭ ਕੁਝ ਚੈੱਕ ਕਰ ਸਕਦੇ ਹੋ ਆਪਣਾ ਆਪਣਾ ਕੰਫਰਟੇਬਲ ਹੈਗਾ, ਸਾਨੂੰ ਸਹੀ ਆ ਰਹੀ 'ਚ ਰਿਹਾ ਵੀ, ਚੈੱਕ ਕਰ ਸਕਦੇ ਹੋ ਹੈਨਾ ਜੀ। ਔਫਲਾਈਨ 'ਚ ਇਨ੍ਹਾਂ ਚੈੱਕ ਨੀ ਕਰ ਸਕਦੇ, ਚਲੌ ਭਾਅ ਜੀ, ਮੈਨ ਚੰਗਾ ਲਗਿਆਂ ਤਾਡੇ ਨਾਲ ਗੱਲ ਕਰਕੇ, ਠੀਕ ਹੈ ਜੀ ਸਤਿ ਸ਼੍ਰੀ ਅਕਾਲ। ਸਸ਼ਰੀ ਕਾਲ।